ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
ਵਧੀਆ ਜੀ ਤੁਸੀਂ ਸੁਣਾਓ?
ਹੋਰ ਬਸ ਵਧੀਆ ਹੋਰ ਕੀ ਹੋ ਰਿਹਾ।
ਕੁਛ ਨਹੀਂ ਜੀ ਬਸ ਸੈਰ ਵਗੈਰਾ ਕਰਕੇ ਆਏ ਆਂ ਬਾਹਰੋਂ।
ਅੱਛਾ ਅੱਛਾ।
ਹਾਂਜੀ।
ਕੈਸਾ ਹੈ ਫੇਰ ਮੌਸਮ ਬਾਹਰ ਦਾ।
ਮੌਸਮ ਬਸ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ।
ਅੱਛਾ ਅੱਛਾ।
ਦਿਖਾਂਦੇ ਪਏ ਨੇ ਬਾਰਿਸ਼। ਨਾ ਨਾ ਦਿਖਾਦੇ ਪਏ ਨੇ, ਪਰ ਆਂਦੀ ਨੀ ਪਈ।
ਅੱਛਾ! ਤੁਸੀਂ ਕਿਸ ਸਾਈਡ ਹਰਿਆਣਾ ਸਾਈਡ?
ਹਾਂਜੀ ਹਰਿਆਣੇ ਚ।
ਅੱਛਾ! ਓੱਧਰ ਤਾਂ ਵੈਸੇ ਈ ਬੜੀ ਗਰਮੀ ਹੁੰਦੀ ਹੈਗੀ ਏ।
ਹਾਂਜੀ।
ਐਥੇ ਤੇ ਸਾਡੇ ਯੂਪੀ ਸਾਈਡ ਤੇ ਆਂਦੀ ਰੈਂਦੀ ਬਰਸਾਤ ਵਗੈਰਾ। ਪਿੱਛੇ ਲੱਗੀਆਂ ਹੋਈਆਂ ਸੀਂ ਦੋ-ਤਿੰਨ ਦਿਨ ਲਗਾਤਾਰ ਹੁਨ ਬਸ ਓਈਓ ਏ ਨਾ ਫੇਰ ਓਈਓ ਹੁੰਮਸ-ਹੁੰਮਸ ਈ ਹੋ ਗਈ ਹੈਗੀ ਏ।
ਬੋਹਤ ਜੈਦਾ ਜੇੜੀਆਂ ਇੱਕ ਦੋ ਕਣੀਆਂ ਪੈ ਜਾਂਦੀਆਂ ਨਾ ਓ ਬੋਹਤ ਜੈਦਾ ਗੁੰਮਾ ਕਰ ਜਾਂਦੀਆਂ।
ਪਿੱਛੇ ਤੇ ਬੋਤ ਗਰਮੀ ਸੀ। ਐ ਪਿੱਛੇ ਦੇ ਇੱਕ ਦੋ ਦਿਨ ਬਰਸਾਤ ਹੋਈ ਐ ਤੇ ਥੋੜਾ ਮੌਸਮ ਐਸਾ ਲੱਗਿਆ ਕਿ ਠੀਕ ਓ ਗਿਆ।
ਨਾ-ਨਾ ਬੋਹਤ ਜ਼ੋਰ ਵਿਖਾਇਆ ਦਾ ਗਰਮੀ ਨੇ ਨਾ ਅਪਣਾ।
ਬੋਤ ਜੈਦਾ ਹੁਨ ਨੀ ਦਿਖਾਏਗੀ ਤੇ ਕਦੋਂ ਦਿਖਾਏਗੀ। ਐਈਓ ਤੇ ਟਾਈਮ ਏ ਓਦਾ ਦਿਖਾਣ ਦਾ।
ਸਈ ਕੈ ਰੇ ਜਾਨਵਰ ਵੀ ਇਸ ਟਾਈਮ ਐ ਵਿਚਾਰੇ ਜਗ੍ਹਾ ਲੱਬਦੇ ਪਏ ਨੇ ਕਿਤੇ ਵੜੀਏ ਅਸੀ ਵੀ ਗਰਮੀ ਦੇ ਨਾਲ ਨਾ।
ਸਈ ਗੱਲ ਐ ਵੈਸੇ ਬੋਤ ਚੱਲ ਰਿਆ ਮੌਸਮ ਇੰਜ ਈ ਚੱਲ ਰਿਆ ਗਰਮੀ ਵਾਲਾ। ਹੋਰ ਤੁਸੀਂ ਮੈਰਿਡ ਓ?
ਹਾਂਜੀ ਮੈਰਿਡ ਆ ਜੀ।
ਗਏ ਬੱਚੇ-ਬੱਚੇ ਸਕੂਲ।
ਬੱਚੇ ਨੇ ਜੀ ਹਜੇ ਮੇਰੀ ਨਿਊਲੀ ਮੈਰਿਡ ਐ ਹਜੇ ਵੈਸੇ ਹਾਂਜੀ।
ਅੱਛਾ ਓਕੇ ਓਕੇ ਚਲੋ ਵਦੀਆ ਹੋਰ ਸੁਣਾਓ ਪੀ ਲੀ ਚਾਂ ਪਾਨੀ।
ਚਾਂ-ਪਾਨੀ ਨੇ ਹਜੇ ਤੇ ਸੈਰ ਕੀਤੀ ਐ ਤੇ ਚਾਂ-ਪਾਣੀ ਦੇਖਾਂਗੇ ਨਾਸ਼ਤੇ ਚ ਪੀਆਂਗੇ ਹੁਨ।
ਅੱਛਾ ਅੱਛਾ ਚਲੋ।
ਏ ਵੀ ਆਦਤ ਮਾੜੀ ਏ ਚਾਂ ਦੀ ਵੀ ਨਾ ਸਵੇਰ ਦੀ।
ਹਾਂਜੀ-ਹਾਂਜੀ ਸਾਡੇ ਤੇ ਆਪ ਜਦ ਤੱਕ ਚਾਂ ਨਾ ਜਾਏ ਸਰੀਰ ਨੀ ਖੁੱਲਦਾ ਸਾਡਾ।
ਬਿਲਕੁਲ ਐ ਲੇਡੀਜ਼ ਦੀ ਐਹੀ ਆਦਤ ਹੁੰਦੀ ਏ।
ਬ ਬੰਦੇ ਜੇੜੇ ਹੁੰਦੇ ਜੋਂ ਸਕਿੱਪ ਕਰਦੇ ਚਲੋ ਅਸੀਂ ਨੀ ਪੀਨੇ ਐ। ਸਾਨੂੰ ਏਦਾਂ ਈ ਨਾਸ਼ਤੇ ਨਾਲ ਦੇਨਾ ਅਸੀਂ ਤੇ ਕਿਆ ਨਾ ਸ਼ਤੇ ਨਾਲ ਨਈ ਲਾਂਗੇ ਪਰ ਜੋ ਸਵੇਰ ਦੀ ਨੀਡ ਹੈਗੀ ਏ ਓ ਮਿਲ ਜਾਏ ਪੈਲੇ ਕਿ ਥੋੜੀ ਮਤਲਬ ਸ਼ਰੀਰ ਚ ਐਨਰਜੀ ਆ ਜਾ ਪੀਕੇ।
ਵੈ ਓਹੀ ਗੱਲ ਓਹੀ ਨਸ਼ਾ ਬਨਿਆ ਦਾ ਏ ਐਵੀ ਨਾ ਇੱਕ ਜਿਵੇਂ ਅੱਖਾਂ ਖੋਲ ਜਾਂਦੀਆਂ ਨੇ।
ਤੇ ਨਸ਼ਾ ਈ ਵੇਖਿਆ ਜਾਏ ਤੇ ਪੱਤੀ ਚ ਵੀ ਨਸ਼ਾ ਈ ਹੁੰਦਾ ਹੈਗਾ ਓ ਨਿਕੋਟੀਨ ਵਗੈਰਾ ਪਿਆ ਹੁੰਦਾ ਐ ਥੋੜਾ ਬੋਤ ਹੁੰਦੀ ਐ ਤਾਂ ਈ ਤੇ ਬੰਦਾ ਇੱਕਦਮ ਓ ਓ ਜਾਂਦਾ ਐਕਟਿਵ ਇਕਦਮ ਤੇ ਪੀ ਕੇ।
ਓ ਵੀ ਨਾ, ਨਾ ਪੀਓ ਤੇ ਸਾਰਾ ਦਿਨ ਐਵੇਂ ਲੱ
ਹਾਂਜੀ, ਹ ਸਈ ਗੱਲ ਏ ਐਨਰਜੀ ਨੀ ਹੋਂਦੀ ਅੰਦਰ। ਬੋਡੀ ਇੱਕਦਮ ਥੱਕੀ-ਥੱਕੀ ਰੈਂਦੀ ਹੈਗੀ ਏ।
ਹਾਂਜੀ ਆਦਤ ਪੈ ਜੇ ਜਿਸ ਚੀਜ਼ ਦੀ ਅਡਿਕਸ਼ਨ ਹੋ ਜੇ ਨਾ ਬਸ
ਹਾਂਜੀ ਸਬ ਦੀ ਚੀਜ਼ਾਂ ਦੀ ਪੈੜੀਆਂ ਨੂੰ ਫੋਨ ਦੀ ਈ ਲੈਲੋ ਤੁਸੀਂ। ਕਿੰਨੀਆਂ ਆੱਜ ਕੱਲ ਵੱਡਿਆਂ ਤੋਂ ਲੈ ਕੇ ਬੱਚੀਆਂ ਨੂੰ ਲੈ ਕੇ ਜਿਨੂੰ ਵੀ ਦੇਖਲੋ ਸਬ ਜਨੇ ਫੋਨ ਫੋਨ ਫੋਨ। ਫੋਨ ਦੇਖਦੇ ਰੈਂਦੇ ਸਾਰਾ ਦਿਨ ਸਾਨੂੰ ਆ ਪ ਅਸੀਂ ਵੀ ਉੱਠੀਆਂ ਹੁਨ ਅਸੀਂ ਵੀ ਫੋਨ ਈ ਫੜਿਆ ਪੈਲੇ ਉੱਠ ਕੇ।
ਸਾ ਓਹੀ ਨਾ ਗੱਲ ਓਸੀ ਸਾਨੂੰ ਆਪ ਆਦਤ ਏ ਅਸੀਂ ਕਿਸੇ ਨੂੰ ਕੀ
ਹਾਂਜੀ ਹੁਨ ਬੱਚਿਆਂ ਨੂੰ ਕੈ ਦੋ ਬਸ ਸਕੂਲ ਵਗੈਰਾ ਚਲੇ ਗਏ ਤੇ ਠੀਕ ਆ ਹੁਨ ਉਨਾਂ ਨੇ ਕੁਛ ਖਾਨਾ ਐ ਯਾ ਕੁ ਨਾਸ਼ਤਾ ਕਰਨਾ ਯਾ ਕੁਛ ਦੁੱਧ ਸ਼ੁੱਧ ਪੀਨਾ ਐ ਤੇ ਉਨਾਂ ਨੂੰ ਪੈਲੇ ਫੋਨ ਦਾਂਗੇ ਤਾਂ ਉਹਨਾਂ ਦੇ ਅੰਦਰ ਜਾਏਗਾ। ਫੋਨ ਬੰਦ ਤੇ ਉਹਨਾਂ ਦੀਆਂ ਅੱਖਾਂ ਬੰਦ ਹੋਣ ਲੱਗ ਜਾਂਦੇ ਹੈਗੇ।
ਹਾਂ ਆਦਤਾਂ ਪੈ ਗਈਆਂ ਨੇ ਨਾ।
ਤਾਂ ਪੈ ਗਿਆ ਹੈਗੀਆਂ ਨਾ ਤੇ ਮੇਰੇ ਤੇ ਮੁੰਡੇ ਮੁੜਦੇ ਹੀ ਨੀ ਹੈਗੇ ਓ। ਤੇ ਬਸ ਕੈਂਨ ਗੇ ਬਸ ਫੋਨ ਦੇ ਦੋ ਤੇ ਕੁੱਛ ਖਾਣ ਨੂੰ ਦੇ ਦਾਂਗੇ ਨਈ ਤੇ ਇਹਨਾਂ ਨੂੰ ਨੀ ਪਤਾ ਕਿ ਕੁਛ ਖਾਣਾ ਹੈਗਾ ਕੁਛ ਪੀਣਾ ਹੈਗਾ ਜਾਂ ਸਮਝੋ ਕਿ ਫ਼ੋਨ ਨਾਲ ਇਹਨਾਂ ਨੂੰ ਐਨਰਜੀ ਮਿਲਦੀ ਪਈ ਐ। ਹੁਣ ਦੇਖਦੇ-ਦੇਖਦੇ ਇਨਾ ਪੇੜਾ ਹਾਲ ਹੋਆ ਦਾ ਹੈਗਾ।
ਜਿੰਨੀ ਦੇਰ ਤੱਕ ਆਪਣੇ ਪਿਲੋ ਦੇ ਕੋਲ ਫੋਨ ਨਾ ਪਿਆ ਹੋਏ ਨਾ। ਉਨੂੰ ਦੇਰ ਤੱਕ ਨੀਦਰ ਨਈ ਆਂਦੀ।
ਹੋਰ ਜਦ ਤੱਕ ਸਾਰੀ ਇੱਧਰ ਉਧਰ ਦੀ ਅਪਡੇਟ
ਫਿਰ ਉੱਠਦੇ ਆ ਸਾਰ ਪੈਲੇ ਫੋਨ ਫੜਨਾ।
ਹਾਂਜੀ ਉਹੀ ਤੇ ਬਾਬੇ ਦਾ ਨਾਮ ਕੀ ਲੈਣਾ ਪੈਲੇ-ਪੈਲੇ
ਹਾਂ ਸਈ ਬਿਲਕੁਲ ਸਈ ਏ ਅਸੀਂ ਸਾਡੀ ਅੱਖਾਂ ਦੇ ਅੱਗੇ ਪੈਲੇ ਫੋਨ ਹੀ ਆਂਦਾ।
ਫੋਨ ਹੀ ਆਂਦਾ ਹੈਗਾ ਹੁਣ ਅਲਾਰਮ ਵਗੈਰਾ ਲਾਇਆ ਪੈਲੇ ਕਿੱਥੇ ਘੜੀਆਂ ਵਾਲੇ ਅਲਾਰਮ ਚੱਲਦੇ ਹੈਗੇ ਸੀ ਚਲੋ ਬੰਦ ਕੀਤ ਤੇ ਉੱਠ ਗਏ। ਹੁਣ ਅਸੀਂ ਫੋਨਾਂ ਦੇ ਵਿੱਚ ਪੰਜ-ਪੰਜ ਮਿੰਟ ਦੇ ਲਾਏ ਦੇ ਆ ਅਲਾਰਮ ਬਈ ਸਕੂਲ ਜਾਣਾ ਹੁੰਦਾ ਬੱਚਿਆਂ ਨੇ
ਹਾਂਜੀ
ਇੱਕ ਬੰਦ ਕੀਤਾ ਚੱਲ ਦੂਜੇ ਤੇ ਤੇ ਉੱਠਾਂਗੇ ਚੱਲ ਦੂਜਾ ਬੰਦ ਕੀਤ ਤਾਂ ਤੀਜੇ ਤੇ ਤੇ ਉੱਠਾਂਗੇ ਫਿਰ ਹਾਰ ਕੇ ਉੱਠਣਾ ਹੀ ਪੈਂਦਾ ਹੈਗਾ। ਪੰਜ-ਪੰਜ ਮਿੰਟ ਦੇ ਗੈਪ ਤੇ ਬੰਦਾ ਕਿੰਨੀ ਨੀਂਦਰ ਪੂਰੀ ਕਰ ਲਏਗਾ।
ਕਿਥੇ ਹੈ ਬਸ ਜੀ ਵਕਤ ਹੀ ਗਵਾਣ ਲੱਗੇ ਰ ਆ ਫੋਨਾ 'ਚ ਵੀ ਆਪਣਾ
ਹਾਂਜੀ-ਹਾਂਜੀ ਬਸ ਇਹੀਓ ਏ ਬਸ ਸਾਰਾ ਟਾਈਮ ਏਦਾਂ ਹੀ ਨਿਕਲ ਜਾਂਦਾ ਹੈਗਾ ਮੈਂ ਕਿਆ ਚਲੋ। ਫੋਨ ਕਰ ਲਈਏ ਦੋ ਚਾਰ ਫਰੀ ਹੋ ਕੇ ਫਿਰ ਕੰਮ ਕਾਰ 'ਚ ਲੱਗ ਜਾਗੇ ਫਿਰ ਫਰੀ ਹੋਵਾਂਗੇ ਫਿਰ ਦੇਖਾਂਗੇ।
ਬਿਲਕੁਲ ਕੰਮ ਕਾਰ ਵੀ ਮੁੱਕਦੇ ਨੇ ਕਦੀ
ਹਾਂਜੀ ਹੋਰ ਉੱਥੇ ਬਸ ਲੱਗੇ ਰਓ ਬਸ ਭਾਵੇ ਬੱਚਿਆਂ ਦਾ ਹੋਇਆ ਉਹਨਾਂ ਦਾ ਸਕੂਲਾਂ ਦਾ ਲੱਗਿਆ ਰੈਂਦਾ ਵੈਸੇ ਕੋਈ ਕਾਰਗ ਵੈਸੇ ਲੱਗਿਆ ਰੈਂਦਾ ਹੈਗਾ।
ਵੈਸੇ ਛੁੱਟੀਆਂ ਵਗੈਰਾ ਸੀ ਕੋਈ ਆਇਆ ਅੱਗੇ ਹੀ ਬੜਾ ਰੈਂਦਾ ਕੋਈ ਗਸਟ ਆ ਗਿਆ ਕੋਈ ਕੁਛ
ਹਾਂਜੀ ਐ ਤੇ ਹੈ ਹੀ
ਉਹਨਾਂ ਨੂੰ ਵੀ ਚਲੋ ਛੁੱਟੀਆਂ 'ਚ ਹੀ ਹੁੰਦਾ ਕਿ ਅਸੀਂ ਛੁੱਟੀਆਂ 'ਚ ਹੀ ਜਾਣਾ ਕਿਤੇ
ਹੋਰ-ਹੋਰ ਅਸੀਂ ਆਪ ਹੁਣ ਛੁਟੀਆਂ 'ਚ ਪੇਕੇ ਗਏ ਸੀ ਓ ਨਿਪੜ੍ਹ ਗਿਆ ਹੁਣ ਆਂਦੇ ਮਨ ਨੀ ਕਰਦਾ ਪੇਕੇ ਕੇ ਜਾ ਕੇ ਤੇ ਵਾਪਸ
ਹਾਂ ਸਈ ਏ ਪੇਕਿਆਂ ਤੋਂ ਵੀ ਵਾਪਸ ਆਣ ਦਾ ਮਨ ਕਰਦਾ।
ਉਹੀ ਤੇ ਓ ਬਸ ਮਨ ਥੋੜਾ ਏਧਰ ਉਧਰ ਦਿਨ ਐਸੇ ਹੀ ਰੈਂਦਾ ਹੈਗਾ ਉਦਾਸ-ਉਦਾਸ ਉੱਥੇ ਰੌਣਕ ਲੱਗੀ ਹੁੰਦੀ ਸਾਰੇ ਜਣਿਆਂ ਨਾਲ ਫਿਰ ਇੱਥੇ ਤਾਂ ਫਿਰ ਆਪਣੇ ਹਾਂਜੀ ਨਾ ਸਈ ਗੱਲ ਏ ਉਰੇ ਉੱਥੇ ਗ ਬਸੋ ਦਿਨ ਕੱਟਣਾ ਬੜਾ ਓ ਲੱਗਦਾ ਹੈਗਾ।
ਬੜਾ-ਬੜਾ
ਗੇ ਰੈਂਦੇ ਆਂ ਕੰਮ ਪਰ ਫਿਰ ਵੀ ਉੱਥੇ ਇੱਕ ਅਲੱਗ ਹੀ ਲੇਵਲ ਜਿੱਦਾਂ ਬੋਲਦੇ ਆ ਨਾ ਐਨਰਜੀ ਲੇਵਲ ਆ ਜਾਂਦੀ ਹੈਗੀ।
ਹਾਂ ਨਾਲੇ ਉੱਥੇ ਆਪਣੇ-ਆਪਣੇ ਮਿਲ ਜਾਂਦੇ ਨੇ ਨਾ ਨਾਲੇ
ਹਾਂਜੀ ਬਸ ਵੀ ਕਦੇ ਕਿੱਥੇ ਚਲੇ ਗਏ, ਕਦੇ ਕਿੱਥੇ ਚਲੇ ਗਏ ਹੁਣ ਏਥੇ ਬਸ ਬੱਚੇਆਂ ਨਾਲ ਫਿਰ ਕਿੱਥੇ ਜਾਇਆ ਜਾਂਦਾ। ਛੁੱਟੀਆਂ ਈ ਜੇੜਾ ਮਾਵਾਂ ਫੇਰ ਘੁੰਮ ਫਿਰ ਆਂਦੀ ਹੈਗੀਆਂ।
ਘਰਾਂ ਚੋਂ ਤੇ ਘਰਾਂ ਦੇ ਕੰਮ ਹੀ ਨੀ ਖਤਮ ਹੁੰਦੇ ਤਾਂ ਕਿੱਥੇ ਜਾਣਾ ਹੈਏ ਅਸੀਂ ਲੋਕਾਂ ਨੇ ਨਾ
ਸਹੀ ਗੱਲ ਐ।
ਸਵੇਰ ਦੀ ਬਣਾਓ ਤੇ ਦੁਪੈਰ ਦੀ
ਹਾਂਜੀ ਐ ਤੇ ਹੈ ਈ ਏ।
ਪੈਲੇ ਤਾਂ ਸਬਜ਼ੀਆਂ ਦਾ ਪੰਗਾ।
ਬੋਤ ਜਿਆਦਾ ਬੋਤ ਜ਼ਿਆਦਾ ਸਭ ਤੋਂ ਜ਼ਿਆਦਾ ਜੇੜੀ ਮੇਨ ਪ੍ਰੋਬਲਮ ਹੈਗੀ ਨਾ ਓ ਐਈਓ ਹੈਗਾ ਹੈ ਕਿ ਕੀ ਬਣਾਈਏ
ਹਾਂ ਬਸ ਏ ਸਾਰਾ ਦਿਨ ਕੀ ਬਣਾਈਏ ਤੁਸੀਂ ਕੀ ਖਾਣਾ ਹਾਂਜੀ ਤੁਸੀਂ ਕੀ ਖਾਣਾ ਸਭ ਨੂੰ ਪੁੱਛੋ ਕੀ-ਕੀ ਖਾਣਾ ਐ।
ਏਹੀਓ ਬੋਤ ਸਬਸੇ ਜ਼ਿਆਦਾ ਇਸ਼ੂ ਹੁੰਦਾ ਬੱਚੇਆਂ ਦਾ ਬੱਚੇਆਂ ਨੂੰ ਅੱਜਕੱਲ ਨਹੀਂ ਪਸੰਦ ਆ ਗ ਚੀਜ਼ਾਂ ਹੁੰਦੀਆਂ ਦਾਲ ਸਬਜ਼ੀਆਂ ਵਾਲੇ ਤੇ ਹੈ ਈ ਨੀ ਬੱਚੇ ਜੇੜੇ ਅੱਜਕੱਲ ਦੇ ਆ ਰਹੇ ਹੈਗੇ ਐ। ਅੱਜਕੱਲ੍ਹ ਦੇ ਬੱਚੇ ਆ ਰਹੇ ਆ ਫਾਸਟ ਫੂਡ ਵਾਲੇ
ਹਾਂ ਦਾਲਾਂ ਨੂੰ ਤਾਂ ਮੂੰਹ ਈ ਨੀ ਲਾਂਦੇ ਹੋਣੇ ਐ।
ਬਿਲਕੁਲ ਨਈ ਓ ਵੀ ਚਾਵਲ ਵਗੈਰਾ ਹੋਏ ਏਨਾਂ ਨੂੰ ਦੇ ਦੇਈਏ ਖਾਣ ਵਾਸਤੇ ਤੇ ਖਾ ਲਾਂਗੇ ਨਈ ਤੇ ਏਨਾਂ ਨੇ ਕੁਛ ਨੀ ਖਾਣਾ ਹੈਗਾ।
ਹਾਂ।
ਫਾਸਟ ਫੂਡ ਏਨਾਂ ਨੂੰ ਜਿੰਨਾ ਮਰਜ਼ੀ ਦੇ ਦੋ ਖਾਣ ਵਾਸਤੇ ਫਿਰ ਓਦਾਂ ਦੀ ਏਨਾਂ ਦੀ ਬੋਡੀ 'ਚ ਐਨਰਜੀਆਂ ਹੈਗੀਆਂ। ਪੈਹਲੇ ਦੇ ਜ਼ਮਾਨੇ ਦੇ ਬੱਚੇ ਦੇਖੋ ਥੋੜੇ ਐਕਟਿਵ ਵਗੈਰਾ ਹੈਦੇ ਸੀ ਘਰ ਦਾ ਖਾਂਦੇ ਸੀ ਹਣ ਕੱਲ ਜਿੱਦਾਂ ਬਾਹਰ ਦਾ ਖਾਂਦੇ ਪਏ ਆ ਓਦਾਂ ਦਾ ਹੀ ਸਰੀਰ ਹੋਈ ਜਾਂਦਾ ਪਿਆ।
ਹਾਂਜੀ, ਓ ਤਾਂ ਹੈ ਹੀ ਫਿਰ
ਮੋਮੋਸ ਅੱਜਕਲ੍ਹ ਬੜਾ ਟ੍ਰੈਂਡ ਚ ਚੱਲ ਰਿਹਾ ਹੈਗਾ।
ਮੋਮੋਜ ਨੀਰਾ ਮੈਦਾ ਏਹ ਨੀਰਾ ਮੈਦਾ ਜੀਹਨੂੰ ਕੈਹਦੇ ਨੇ।
ਕਹਿ ਰੀਆਂ ਪਰ ਪਸੰਦ ਕਰਦੇ ਆ ਲੋਕੀ ਖਾਣਾ।
ਬੱਚੇ ਤੇ ਕਹਿੰਦੇ ਨੇ ਵੀ ਦੋ-ਤਿੰਨੋ ਟਾਈਮ ਦੇਦੋ।
ਹਾਂਜੀ, ਉਹੀਓ ਤੇ ਉਹਨੁੰ ਤੇ ਬਸ ਚਾਈਦਾ ਹੈ ਕੁਛ ਨਾ ਕੁਛ ਅੱਛਾ ਜਿ ਹਣ ਸਕੂਲ ਵੀ ਜਾਣਾ ਹੁੰਦਾ ਸਵੇਰੇ ਫੇਰ ਸਾਨੂੰ ਏ ਚਿੰਤਾ ਰੈਦੀ ਕਿ ਏਨਾਂ ਨੂੰ ਕੀ ਦਈਏ ਉੱਠ ਕੇ ਸਵੇਰੇ ਐਨੀ ਜਲਦੀ ਉੱਠ ਕੇ ਕੁੱਛ ਅਸੀਂ ਰਿਪੇਅਰ ਵੀ ਨੀ ਕਰ ਸਕਦੇ ਹੈਗੇ ਕਿਉਂਕਿ ਅਸੀਂ ਆਪ ਢਿੱਲੇ-ਢਾਲੇ ਹੁੰਨੇ ਆ।
ਹਾਂ ਏ ਵੀ ਸਈ ਏ। ਅਸੀਂ ਆਪ ਕਹਿਣੇ ਆ ਕੁਛ ਮਿਲਜੇ ਸਵੇਰੇ -ਸਵੇਰੇ ਬੈਡ ਤੇ
ਹਾਂਜੀ, ਬਸ ਉਹੀਓ ਗੱਲ ਏ ਨਾ। ਤੇ ਘਰ ਤੇ ਚਲੋ ਜਾਂਦੇ ਸੀ ਤੇ ਚੱਲ ਚਾਹ ਆ ਜਾਂਦੀ ਸੀ। ਨਈ ਮਨ ਕਰ ਰਿਆ ਚਲੋ ਮੰਮੀ ਤੁਸੀਂ ਬਣਾ ਕੇ ਦੇ ਦੋ।
ਸਈ ਏ।
ਏ ਬਸ ਬਣਾਇਆ ਚਲੋ, ਚਲੋ ਤੁਸੀਂ ਬਣਾ ਹੀ ਰਏ ਓ ਚਲੋ ਕੋਈ ਨੀ। ਸਭ ਕੰਮ ਹੋਈ ਜਾਂਦੇ ਸੀ। ਐਥੇ ਕੀ ਐ ਕਿ ਸਭ ਚਲੋ ਆਪੇ ਈ ਤੇ ਬਸ ਫੇਰ ਓਸ ਕਰਕੇ
ਚਲੋ ਆਪਣੀਆਂ ਜਿੰਮੇਵਾਰੀਆਂ ਜੇੜੀਆਂ ਮਿਲੀਆਂ ਨੇ ਓਨਿਭਾਉਣੀਆਂ ਵੀ ਤੇ ਪੈਣੀਆਂ ਨੇ।
ਤੇ ਹੈ ਈ ਏ। ਓ ਤੇ ਕਰਨ
ਬਾਕੀ, ਮਾਂ- ਪਿਓ ਦੇ ਘਰ ਕੁਛ ਟਾਈਮ ਲਈ ਚੰਗਾ ਲੱਗਦਾ ਹੈ ਤੇ ਆਪਣਾ ਜ ਤੁਸੀਂ ਮਹੀਨੇ ਤੋਂ ਵੀ ਵੱਧ ਲਾ ਲਓਗੇ ਨਾ, ਲੋਕੀ ਨੀ ਛੱਡਣ ਦੀ ਗੱਲਾਂ
ਹਾਂਜੀ, ਬਿਲਕੁਲ- ਬਿਲਕੁਲ ਬਿਲਕੁਲ ਸਹੀ ਕਹਿੰਦੇ ਪਏ ਤੁਸੀਂ, ਕੀ ਗੱਲ, ਹਾਂਜੀ- ਹਾਂਜੀ ਜੀ, ਇਹ ਗੱਲ ਤੇ ਹੈ ਏ
ਛੱਡਦੇ, ਬਸ ਹੋਰ ਕੁਛ ਨੀ ਹੁੰਦਾ ਨ, ਤੇ ਮਾਂ- ਪਿਓ ਨੂੰ ਧੀਆਂ ਥੋੜਾ ਚੁੱਭਦੀਆਂ ਨੇ
ਸਹੀ ਗੱਲ ਹੈ, ਹੋਰ ਕੀ ਐਜੀ ਬਸ
ਮੈਂ ਇੱਕ ਵਾਰ ਹੋ ਆਈ ਹੀ ਹੋਈ ਹਾਂ, ਮੈਂ ਛੁੱਟੀਆਂ ਦੇ ਵਿੱਚ ਇੱਕ ਇੱਕ ਵਾਰ ਹੋ ਆ ਹੀ ਆਂ, ਇੱਕ, ਇੱਕ ਵਾਰ ਮੈਂ ਫਿਰ ਕੱਲ੍ਹ ਚੱਲੀ ਆ
ਹਾਂਜੀ, ਅੱਛਾ
ਪਹਿਲੇ ਹਾਂ, ਪਹਿਲੇ ਅਸੀਂ ਦੋਨੋਂ ਇਕੱਠੇ ਗਏ ਸੀ ਹੁਣ ਮੈਂ ਨਾ ਜੀ, ਮੈਂ ਪੰਜਾਬ ਤੋਂ ਹਾਂ
ਅੱਛਾ- ਅੱਛਾ
ਬਸ ਹੁਣ ਰਿਜਰਵੇਸ਼ਨ ਕਰਵਾਤੀਏ ਕਹਿੰਦੇ ਮੈਂ ਬਿਠਾ ਦਾਂਗਾ, ਆਪੇ ਘਰ ਦੇ ਲਾ ਲੈਣਗੇ ਅੱਗੋਂ
ਅੱਛਾ, ਚਲੇ ਜਾਓਗੇ ਕੱਲੇ
ਬਸ, ਫਸਟ ਟਾਈਮ ਜਾਣਾ ਹੈ ਮੈਂ ਕਿਹਾ ਚਲੋ ਵੇਖਦੇ ਆ, ਕੀ ਐਕਸਪੀਰੀਅੰਸ ਲੈਂਦੇ
ਹਾਂਜੀ ਜ਼ਰੂਰ, ਲੈਣਾ ਵੀ ਚਾਹੀਦਾ
ਬਾਕੀ ਇਹ, ਰਿਜ਼ਰਵੇਸ਼ਨ ਦੀ ਅੱਜ- ਕੱਲ੍ਹ ਦਿੱਕਤ ਹੈਨੀ ਕੋਈ ਨਾ
ਹਾਂਜੀ, ਉਹ ਤੇ ਆ, ਕੋਈ ਪ੍ਰੋਬਲਮ ਨਹੀਂ ਹੈਗੀ, ਸਾਡੀ ਵੀ ਹੁਣ ਹੈਗੇ ਗਏ ਦੇ ਹੈਗੇ ਸਾਡੇ ਵੀ ਰਿਲੇਟਿਵ ਵਗੈਰਾ, ਉਹ ਇਕੱਲੀਆਂ ਆਈਆ ਹੀ ਹੋਈਆਂ ਹੈਗੀਆਂ ਸੀ ਇੱਥੋਂ ਦੀ ਉਹਨਾਂ ਨੂੰ ਉਹਨਾਂ ਦੇ ਹਸ ਪਿੰਡ ਨੇ ਚਲਾ ਤਾ ਸੀ, ਉੱਥੋਂ ਦੀ ਅੱਗੋਂ ਦੀ ਉਹਨਾਂ ਦੇ ਘਰਦਿਆਂ ਵਾਲਿਆਂ ਨੇ ਪਿਕ ਕਰ ਲਿੱਤਾ ਸੀ ਉਹਨਾਂ ਨੂੰ ਬਸ ਇਹ ਕਿ ਡੱਬੇ 'ਚ ਬਸ ਥੋੜ੍ਹੀ ਉਹ ਰੌਣਕ ਵਗੈਰਾ ਹੋਣੀ ਚਾਹੀਦੀ ਹੈ ਬਿਲਕੁਲ ਖਾਲੀ ਡਿੱੱਬੇ 'ਚ ਹੋਏ ਤਾਂ ਥੋੜ੍ਹੀ ਅਲੱਗ ਅਜੀਬ ਲੱਗਦਾ ਹੈਗਾ, ਵੈਸੇ ਪਬਲਿਕ ਹੋਏ ਫਿਰ ਤੇ ਕੋਈ ਇਸ਼ੂ ਨਹੀਂ ਹੈਗਾ
ਅੱਜ ਕੱਲ ਰੌਣਕ ਹੀ ਰੌਣਕ, ਛੁੱਟੀਆਂ ਦੇ ਦਿਨ ਨੇ ਹਜੇ
ਬਸ ਹੁਣ ਤੇ ਸਾਡੇ ਇੱਥੇ ਤਾਂ ਨਿਪਟ ਗਿਆ ਆਂ ਛੁੱਟੀਆਂ, ਖੁੱਲਗੇ ਆਂ ਬੱਚਿਆਂ ਦੇ ਸਕੂਲ, ਸਾਡੇ ਪਹਿਲੀ ਤਰੀਕ ਤੋਂ ਇੱਧਰ ਸ਼ਾਇਦ ਹਰਿਆਣਾ ਸਾਇ ਸ਼ਾਇਦ ਮੰਡੇ ਨੂੰ ਜਾਂ ਟਿਊਸਡੇ ਨੂੰ ਖੁੱਲਾਂਗੇ
ਅੱਛਾ- ਅੱਛਾ ਸਾਡੇ ਹਜੇ ਖੁੱਲ੍ਹੇ, ਸਾਡੇ ਇੱਧਰ ਛੇ ਤਰੀਕ ਸੋਮਵਾਰ ਤੋਂ ਖੁੱਲੇ
ਹਾਂਜੀ ਸੋਮਵਾਰ ਨੇ ਖੋਲਾਂਗੇ, ਸਾਡੀ ਵੀ ਦੀਬੀ ਵਗੈਰਾ ਹੈਗੀ ਹੈਗੀਆ ਨਾ ਇੱਧਰ ਸਾਈਡ ਹੀ ਹੈਗੇ ਹਰਿਆਣਾ ਸਾਈਡ, ਤੇ ਉਹਨਾਂ ਦੇ ਹਜੇ ਨੀ ਨਹੀਂ ਖੁੱਲੇ ਕਹਿੰਦੇ, ਮੈਂ ਕਿਹਾ ਤੁਹਾਡੇ ਨੀ ਖੁੱਲੇ ਸਾਡੇ ਦੋ ਚਾਰ ਦਿਨ ਹੋ ਗਏ ਖੁੱਲ੍ਹੇ ਹੋਏ, ਕਹਿੰਦੇ ਨਹੀਂ ਇੱਥੇ ਛੇ ਤਰੀਕ ਨੂੰ ਖੁੱਲੇ ਆਗੇ ਹੋਰ ਜਗ੍ਹਾ ਤੇ ਹੁਣ ਛੁੱਟੀਆਂ ਪਈਆ, ਹੁਣ ਪਈਆਂ
ਹਾਂਜੀ ਚਲੋ, ਅਧ ਮੈਨੂੰ ਨਾ ਕੋਲ ਆਉਂਦੀ ਵੀ 'ਚ ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਓਕੇ ਜੀ